ਹੈਲੋ, ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਹੋ ਠੀਕ ਹੋ।
ਵਧੀਆ ਤੁਸੀਂ ਸੁਣਾਓ?
ਬਸ ਵਧੀਆ ਹੋਰ ਘਰ ਪਰਿਵਾਰ ਸਭ ਠੀਕ?
ਸਭ ਚੜ੍ਹਦੀ ਕਲਾ ਤੁਹਾਡੇ ਘਰ ਸਭ ਠੀਕ?
ਹਾਂਜੀ ਹਾਂਜੀ, ਸਭ ਵਧੀਆ ਕੀ ਕਰ ਰਹੇ ਹੋ?
ਬਸ ਜੀ ਜਾਣ ਦੀ ਤਿਆਰੀ ਕਰ ਰਹੇ ਸੀ ਜੀ।
ਹਾਂਜੀ ਮੈਨੂੰ ਪਤਾ ਹੀ ਸੀ ਤੁਸੀਂ ਪੈਕਿੰਗ ਕਰ ਰਹੇ ਹੋਗੇ ਮੈਂ ਕਿਹਾ ਮੈਂ ਇੱਕ ਵਾਰ ਫੋਨ ਕਰਾਂ। ਤੁਹਾਡੇ ਕੋਲ ਇੱਕ ਅੱਧੀ ਸੀਟ ਖਾਲੀ ਹੋਏਗੀ।
ਹਾਂਜੀ ਹੈਗੀ ਹੈ ਸੀਟ ਜੀ ਖਾਲੀ।
ਹਾਂਜੀ ਐਕਚੁਲੀ ਨਾ ਮੈਂ ਵੀ ਚੰਡੀਗੜ੍ਹ ਜਾਣਾ ਸੀ ਮੇਰਾ ਕਾਫੀ ਦਿਨ ਦਿਲ ਸੀ ਉੱਥੇ ਘੁੰਮਣ ਫਿਰਨ ਦਾ ਤੇ ਉੱਥੇ ਆਪਾਂ ਪਲੈਨ ਤੇ ਬਣਾਇਆ ਸੀ ਲੇਕਿਨ ਐਕਚੁਲੀ ਪਤਾ ਕੀ ਹੋਇਆ ਸੀ ਗੱਡੀ ਤੇ ਕਰ ਲਈ ਲੇਕਿਨ ਉਹ ਗੱਡੀ। ਨਾ ਜਿਹਨੇ ਔਡਰ ਕੀਤੀ ਸੀ ਉਹ ਗੱਡੀ ਕਰਤੀ ਉਹਨੇ ਛੋਟੀ ਤੇ ਕੀ ਨਾਮ ਆ ਉਹਦਾ ਹਾਂਜੀ ਫਿਰ ਮੇਰੇ ਵਾਸਤੇ ਨਾ ਸੀਟ ਨੀ ਸੀ। ਤੇ ਫੇਰ ਮੈਨੂੰ ਨਾ ਭਾਜੀ ਗਏ ਦੱਸ ਰਹੇ ਸੀ ਵੀਰ ਦੂਜੇ ਵੀਰ ਜੀ ਦੱਸ ਰਹੇ ਸੀ। ਕੀ ਨਾ ਤੁਸੀਂ ਵੀ ਜਾਣ ਲੱਗੇ ਓ। ਚੰਡੀਗੜ੍ਹ ਦੇ ਦਸ ਰਹੇ ਸੀ ਵੀ ਤੁਸੀਂ ਉਹਨਾਂ ਨਾਲ ਆ ਜਿਓ। ਮੈਂ ਕਿਹਾ ਕਿ ਪਤਾ ਨਹੀਂ ਤੁਹਾਡੇ ਕੋਲ ਜਗ੍ਹਾ ਹੋਏਗੀ ਕਿ ਨਹੀਂ ਹੋਏਗੀ। ਫਿਰ ਉਹ ਕਹਿ ਰਹੇ ਸੀ ਸ਼ਾਇਦ ਨਾ ਉਹਨਾਂ ਕੋਲ ਇੱਕ ਸੀਟ ਖਾਲੀ ਹੈਗੀ ਹੈ ਬਾਕੀ। ਫੋਨ ਕਰਕੇ ਪੁੱਛ ਲਿਓ ਫਿਰ ਬਸ ਅੱਜ ਮੈਨੂੰ ਹਮ।
ਕੋਈ ਚੱਕਰ ਨਹੀਂ ਜੀ।
ਅੱਛਾ ਅੱਛਾ ਉਹੀ ਫਿਰ ਮੈਂ ਕਿਹਾ ਮੈਂ ਅੱਜ ਇੱਕ ਵਾਰ ਫੋਨ ਕਰਕੇ ਗੱਲ ਕਰ ਲਾਂਗੀ ਵੀ ਤੁਸੀਂ ਕਿ। ਕਿਥੇ ਕਿਤੇ ਜਾਊਗੇ ਘੁੰਮਣ ਥੋੜ੍ਹਾ ਜਿਹਾ ਮੈਨੂੰ ਦੱਸੋ ਦੇਖੋ ਫੇਰ ਅੱਗੇ ਅੱਗੇ ਸਾਨੂੰ ਵੀ ਕੋਈ ਪੁੱਛ। ਦਾ ਹੈ ਨਾ ਫਾਈ ਅਸੀਂ ਵੀ ਦੱਸਣ ਜੋਗੇ ਹੋਵਾਂਗੇ ਵੀ ਚਲੋ ਇੱਕ ਗੱਡੀ ਦੇ ਨਾਲ ਨਾਲ ਦੂਜੇ। ਜੀ ਗੱਡੀ ਹੋਰ ਵੀ ਲੈ ਚੱਲਾਂਗੇ ਜੇ ਕਿਸੇ ਨੇ ਜਾਣਾ ਹੋਏਗਾ ਤੇ।
ਦੇਖੋ ਜੀ ਅਸੀਂ ਤਾਂ ਇੱਥੋਂ ਜਾਵਾਂਗੇ ਅਸੀਂ ਤਾਂ ਚੰਡੀਗੜ੍ਹ ਤੇ ਨਾ ਉੱਥੇ ਜਾਗੇ ਛੱਡ। ਛੱਤਬੀੜ ਜ਼ੂ ਜਿਹੜਾ ਜ਼ੂ ਨਹੀਂ ਹੈਗਾ ਓਕੇ ਓਕੇ। ਕਿਉਂਕਿ ਨਾ ਬੱਚੇ ਬੜੀ ਜ਼ਿੱਦ ਕਰ ਰਹੇ ਸੀ ਜ਼ੂ ਵੇਖਣਾ ਤੇ ਨੇੜੇ ਤੇੜੇ ਕੋਈ ਜ਼ੂ ਤਾਂ ਹੈ ਨਹੀਂ। ਤੇ ਉੱਥੇ ਹੀ ਜਾਣਾ ਪਏਗਾ ਸਾਨੂੰ ਤੇ ਛੱਤਬੀੜ ਜ਼ੂ।
ਅੱਛਾ ਜੀ।
ਅਤੇ ਫਿਰ ਛੱਤਬੀੜ ਉੱਥੇ ਜਿਵੇਂ ਉਹ ਨਿਊਜ਼। ਹੈ ਨਾ ਕਿ ਉੱਥੇ ਸ਼ੇਰ ਵੀ ਆਏ ਨੇ। ਨਵੇਂ ਲਿਆਏ ਨੇ ਸ਼ੇਰ ਉਹ ਬਾਹਰੋਂ ਪਤਾ ਨੀ ਅਫਰੀਕਾ ਤੋਂ ਲਿਆਏ ਨੇ ਪਤਾ ਨੀ ਪਤਾ ਨੀ ਯੂ ਐਸ ਤੋਂ ਲਿਆ ਲਿਆਏ ਨੇ ਸ਼ੇਰ। ਸ਼ੇਰ ਲਿਆਏ ਨੇ, ਉਹ ਸ਼ੇਰ ਵੇਖਣ ਜਾਣਾ ਤੇ ਹਾਥੀ ਲਿਆਏ ਨੇ ਨਵੇਂ। ਅਹ ਤੇ ਉੱਥੇ ਜਾਵਾਂਗੇ ਤੇ ਉਸ ਤੋਂ ਬ। ਤੇ ਉਸ ਤੋਂ ਬਾਅਦ ਅਸੀਂ ਫਿਰ ਜਾਵਾਂਗੇ ਉੱਥੇ ਕੀ ਕਹਿੰਦੇ ਨੇ ਉਹਨੂੰ ਆਪਣਾ। ਅਹ ਸੁਖਨਾ ਲੇਕ ਤੇ।
ਛੱਤਬੀੜ ਜ਼ੂ। ਤੇ ਮੈਂ ਤੇ ਇਹ ਸੁਣਿਆ ਵੀ ਛੱਤਬੀੜ ਜੂ ਤੇ ਬਹੁਤ ਅੰਦਰ ਜਾਣਾ। ਪੈਂਦਾ ਮਤਲਬ ਜੇ ਆਪਾਂ ਜਾਨਵਰਾਂ ਨੂੰ ਦੇਖਣਾ। ਮਤਲਬ ਕਿੰਨਾ ਕਿਲੋਮੀਟਰ ਸਾਨੂੰ ਪੈਦਲ ਹੀ ਤੁਰਨਾ ਪੈਂਦਾ ਹੈ ਤੇ ਵਿੱਚ। ਤੇ ਗੱਡੀ ਨੀ ਅੰਦਰ ਲੈ ਕੇ ਜਾ ਸਕਦੇ।
ਨਹੀਂ ਉਹਨਾਂ ਦੀ ਗੱਡੀ ਹੁੰਦੀ ਹੈ ਵੈਸੇ ਜਿਹੜੀ ਇੱਕ ਹੁੰਦੀ ਨਹੀਂ। ਕਾਰਟ ਜਹੀ ਹੁੰਦੀ ਹੈ ਜਿਵੇਂ ਗੋਲਫ ਕਾਰਟ ਹੁੰਦੀ ਹੈ ਨਾ ਉਹ ਵੀ ਜਿਵੇਂ ਗੋਲਫ ਕਾਰਟ ਹੁੰਦੀ ਹੈ ਨਾ।
ਨਹੀਂ ਨਹੀਂ। ਨਹੀਂ ਉਹ ਤਾਂ ਠੀਕ ਹੈ ਉਹ ਤਾਂ ਸਾਨੂੰ ਗੋਲਫ ਕਾਰਟ ਮਿਲੇ ਅਤੇ ਸਿਰਫ ਸਾਨੂੰ ਅੰਦਰ ਜਿੱਥੇ ਜਿਵੇਂ ਕਿ। ਸਾਨੂੰ ਜਾਨਵਰ ਦੇਖਣੇ ਨੇ ਉੱਥੇ ਉੱਥੇ ਘੁਮਾਉਂਦੇ ਨੇ ਨਾ ਨੀ। ਮੇਰੇ ਕਹਿਣ ਦਾ ਮਤਲਬ ਇਹ ਹੈਗਾ। ਵੀ ਜਿੱਦਾਂ ਆਪਾਂ ਜਿੱਥੇ ਸਾਡੀ ਉਹ ਹੈਗੀ ਹੈ ਕੀ ਨਾਮ ਆ ਉਹਦਾ। ਉਹ ਪਾਰਕਿੰਗ। ਅ ਜਿੱਥੇ ਸਾਡੀ ਪਾਰਕਿੰਗ ਪਾਰਕਿੰਗ ਤੋਂ ਅੰਦਰ ਐਂਟਰੀ ਕਰਨ ਵੇਲੇ ਵੀ ਸਾਨੂੰ ਬਹੁਤ। ਉਹ ਤੇ ਤੁਰਨਾ ਪੈਂਦਾ ਹੈ।
ਅੱਛਾ ਜੀ, ਇਹ ਤਾਂ।
ਸੁਣਿਆ ਹਾਂ ਅੱਛਾ ਨਹੀਂ ਨਹੀਂ ਮੈਂ ਨਾ ਸੁਣਿਆ। ਅੱਛਾ ਅੱਛਾ। ਸਾਡੇ ਇੱਧਰ ਵੀ ਕੋਈ ਗਿਆ ਸੀ ਉਹ ਮੈਨੂੰ ਫੋਟੋਆਂ ਹੀ ਦਿਖਾ ਰਹੀ ਸੀ ਕਹਿੰਦੇ ਜਾਣ। ਵਰ ਦੇਖ ਰਹੇ ਜਾਨਵਰ ਨੂੰ ਦਿਖਾਇਆ ਤੇ ਜੇ ਤੁਸੀਂ। ਤਤੇ ਜਾਨਵਰ ਦੇਖਣੇ ਨੇ ਤਾਂ ਤੇ ਸਾਨੂੰ ਅੰਦਰ ਗੱਡੀਆਂ ਮਿਲ ਜਾਂਦੀਆਂ ਨੇ। ਤੇ ਜਦ। ਅਸੀਂ ਜੰਗਲ ਵਿੱਚ ਜਾਣਾ ਹੁੰਦਾ ਅੰਦਰ ਅੰਦਰ ਤਾਂ ਸਾਨੂੰ ਪਤਾ ਨਹੀਂ ਕਹਿੰਦੇ ਸੀ। ਸੀ ਕਿ ਉਹ ਟ੍ਰਰੇਨ ਵਗੈਰਾ ਜਾਂਦੀ ਹੈ ਬਾਕੀ ਤਾਂ ਜੋ ਮੈਨੂੰ ਤੇ ਇਨ੍ਹਾਂ। ਪਤਾ ਨੀ ਜਾ ਕੇ ਪਤਾ ਲੱਗੇਗਾ। ਕੀ ਹੈਗਾ ਕੀ ਨ।
ਹਾਂਜੀ, ਬਸ ਮੈਂ ਇਹੀ ਸੋਚਿਆ ਸੀ ਪਹਿਲੇ ਛੱਤਬੀੜ ਜੂ ਜਾਵਾਂਗੇ। ਤੇ ਉੱਥੋਂ ਦੋ ਤਿੰਨ ਘੰਟੇ ਚ ਅਸੀਂ ਫਰੀ ਹੋ ਕੇ ਨਾ ਫ਼ਿਰ।
ਨਾ ਨਾ ਨਾ ਨਾ। ਦੋ ਤਿੰਨ ਘੰਟੇ ਨੀ ਲੱਗਦੇ ਉੱਥੇ ਉੱਥੇ ਤਾਂ ਬੜਾ ਟਾਈਮ ਲੱਗ ਜਾਂਦਾ ਵੀਰ ਜੀ। ਉੱਥੇ ਜੇ ਤੁਸੀਂ ਦਸ ਵਜੇ ਜਾਂਦੇ ਓ ਅੰਦਰ ਤੇ ਤੁਸੀਂ ਤੁਹਾਨੂੰ ਅਹ ਜੇ ਬੱਚੇ ਦੇਖੋ ਧਿਆਨ ਨਾਲ ਬੱਚੇ ਸਾਰਾ ਕੁਛ ਦੇਖਦੇ ਨੇ। ਸਾਰੇ ਜਾਨਵਰਾਂ ਨੂੰ ਕੋਈ ਬੰਦਾ ਦੇਖ ਰਿਹਾ ਤੇ ਮੇਰੇ ਖਿਆਲ ਦੋ ਕੇ ਤਿੰਨ ਵੱਜ ਜਾਣਗੇ ਕਿ ਸਾਨੂੰ ਪੰਜ ਛੇ ਘੰਟੇ ਤੇ ਤੁਸੀਂ ਆਰਾਮ ਨਾਲ ਲਾ ਕੇ ਚੱਲੋ।
ਅੱਛਾ ਜੀ,
ਹਾਂਜੀ, ਮਤਲਬ ਸਾਨੂੰ ਟ੍ਰਿਪ ਫੇਰ ਨਾ ਦੋ ਜਾਂ ਤਿੰਨ ਦਿਨ ਦਾ ਕਰਨਾ ਪਏਗਾ ਉਹਦੇ ਨਾਲ ਸਾਡੇ ਦੂ ਦੂਜੀ ਗੱਡੀ ਵੀ ਉੱਥੇ ਹੀ ਹੋਏਗੀ।
ਹਾਂਜੀ ਕੋਈ ਨੀ ਚਲੋ ਦੋ ਦਿਨ ਦਾ ਕਰ ਦਾਂਗੇ ਟ੍ਰਿਪ ਵੈਸੇ ਛੁਟੀਆਂ ਚੱਲਦੀ ਪਈਆਂ ਨੇ।
ਹਾਂਜੀ ਹਾਂਜੀ, ਹਾਂਜੀ ਆਪਾਂ ਦੋ ਦਿਨ ਦਾ ਹੀ ਕਰਨਾ ਕਿਉਂਕਿ ਨਾ ਵੀ ਨਾ ਦੇਖੋ ਬੰਦਾ, ਚੱਲਿਆ ਤੇ ਰਰਾਮ ਨਾਲ ਸਭ ਕੁਛ ਦੇਖ ਕੇ ਹੀ ਜਾਏਗਾ ਨਾ ਫਿਰ ਦੇਖ ਕੇ ਹੀ ਆਏਗਾ। ਏਦਾਂ ਤੁਸੀਂ ਫਟਾਫਟ ਭਾਜਮ ਭਾਜਕ ਕਰਦੀ ਰਹੋ ਪਾਜਮ ਪਾਜ ਕਰਦੇ ਰਹੋ। ਫੇਰ ਵਾਪਸ ਆਈਏ ਅਸੀਂ
ਹਾਂਜੀ, ਤੇ ਮੈਂ ਸੋਚਿਆ ਸੀ ਫਿਰ ਜ਼ੂ ਤੋਂ ਬਾਅਦ ਅਸੀਂ ਉੱਥੇ ਚੱਲਾਂਗੇ ਸੁਖਨਾ ਲੇਕ ਹੋ ਗਿਆ ਰੋਜ਼ ਗਾਰਡਨ ਹੋ ਗਿਆ।
ਰੋਜ਼ ਗਾਰਡਨ ਵਿੱਚ ਕੀ ਹੈਗਾ।
ਰੋਜ਼, ਗਾਰਡਨ ਵਿਚ ਚ ਨਾ ਅ ਸੋਪ ਸੌ ਤੋਂ ਜ਼ਿਆਦਾ, ਰੋਜ਼ ਨੇ, ਅਲੱਗ ਅਲੱਗ ਕਲਰ ਦੇ ਡਿਫਰੈਂਟ ਡਿਫਰੈਂਟ, ਟਾਈਪ। ਤੋਂ ਟਾਈਪ ਦੇ, ਹਾਂਜੀ। ਹਾਂਜੀ,
ਅੱਛਾ, ਜੀ। ਨਾ ਨਾ, ਫਿਰ ਤੇ ਅਸੀਂ ਜ਼ਰੂਰ ਜਾਵਾਂਗੇ ਅਸੀਂ ਤਾਂ ਦੇਖਿਆ ਹੀ ਨਹੀਂ ਅਸੀਂ ਤੇ ਇੱਕ ਲਾਲ ਕਲਰ ਦਾ ਗੁਲਾਬ ਦੇਖਿਆ। ਉਹੀ, ਅਸੀਂ ਦੇਖ ਕੇ ਖੁਸ਼ ਹੋਈ ਜਾਣੇ ਆ। ਫੇਰ ਤੇ ਆਪਾਂ ਉਹ ਵਾਲਾ ਗੁਲਾਬ ਦੇ ਅਹ ਰੋਜ਼ ਗਾਰਡਨ ਤੇ ਜ਼ਰੂਰ ਜਾਵਾਂਗੇ।
ਹਾਂਜੀ।
ਤੇ ਹੂੰ,
ਫੇਰ ਉਸ ਤੋਂ ਬਾਅਦ, ਮੈਂ ਸੋਚ। ਫਿਰ ਅਸੀਂ ਉੱਥੇ ਜਾ ਚੱਲਾਂਗੇ ਅਹ ਸੈਕਟਰ ਬਾਈ ਦੀ ਮਾਰਕੀਟ ਬੜੀ ਮਸ਼ਹੂਰ ਐ ਉੱਥੇ। ਸਾਰਾ ਕੱਪੜੇ ਸਸਤੇ ਮਿਲਦੇ ਨੇ, ਬਹੁਤ।
ਅੱਛਾ, ਸੱਚੀ ਫੇਰ ਤੇ ਆਪਾਂ ਜਰੂਰ। ਜਾਵਾਂਗੇ। ਉਹ ਮੇਲੀ ਮਾਰ ਚਾਹੇ ਤੁਸੀਂ ਸਤਬੀਰ ਜੂ ਜਾਓ ਚਾਹੇ ਨਾ ਜਾਓ ਮੈਨੂੰ ਮਾਰਕੀਟ ਜ਼ਰੂਰ ਲੈ ਜਾਓ। ਅਸੀਂ ਤਾਂ ਬੜੇ ਕੱਪ ੜੇ ਲੈਣੇ ਨੇ, ਉੱਥੋਂ ਸਸਤੇ। ਜੇ ਇੰਨੇ, ਵੱਡੇ ਸ਼ਹਿਰ ਵਿੱਚ ਸਸਤਾ ਕੱਪੜਾ ਮਿਲ ਰਿਹਾ ਹੋਏ ਤੇ ਕਿਉਂ ਨਾ ਜਾਈਏ ਅਸੀਂ।
ਹਾਂਜੀ, ਕਿਉਂਕਿ ਮੈਂ ਸੁਣਿਆ ਉੱਥੇ ਨਾ ਜਿਵੇਂ ਕੋਈ ਹਜ਼ਾਰ ਰੁਪਏ ਦੀ ਕੰਪਨੀ ਦੀ ਸ਼ਰਟ ਹੁੰਦੀ ਨਾ ਉਹ ਸਾਨੂੰ ਮਸਾਂ ਦੋ ਤਿੰਨ ਸੌ ਦੀ ਮਿਲ ਜਾਂਦੀ ਐ।
ਅੱਛਾ, ਨਾ ਨਾ ਫਿਰ ਤੇ ਆਪ ਜ਼ਰੂਰ ਜਾਵਾਂਗੇ ਉੱਥੇ।
ਹਾਂਜੀ, ਤੇ ਫੇਰ ਉਸ ਤੋਂ ਬਾਅਦ ਅਸੀਂ ਉੱਥੇ ਚੱਲਾਂਗੇ ਸੁਹਾਣਾ ਸਾਹਿਬ ਗੁਰਦੁਆਰੇ।
ਉਹ ਕਿੱਧਰ ਪੈ ਗਿਆ ਸੋਹਾਨਾ ਸਾਹਿਬ ਗੁਰਦੁਆਰਾ।
ਉਹ, ਚੰਡੀਗੜ੍ਹ ਚ ਈ ਐ ਜੀ।
ਅੱਛਾ ਅੱਛਾ ਉਹਦੀ ਕੋਈ ਮਹਾਨਤਾ ਵਗੈਰਾ ਵੀ ਹੈਗੀ ਗੁਰਦੁਆਰੇ, ਦੀ।
ਹਾਂਜੀ, ਬਹੁਤ ਮਹਾਨਤਾ ਹੈ ਜੀ। ਉਹਦੀ ਤੇ ਉਹ ਗੁਰਦੁਆਰਾ। ਹਾਂਜੀ, ਬਹੁਤ ਮਾਨਤਾ ਹੈ ਗੁਰਦੁਆਰੇ ਦੀ ਬਾਬਾ ਹਨੂੰਮਾਨ ਸਿੰਘ ਜੀ ਨੇ, ਦੇ ਉੱਤੇ, ਗੁਰਦੁਆਰਾ ਮਤਲਬ ਬਣਿਆ ਹੋਇਆ ਹੈ।
ਅੱਛਾ,
ਹਾਂਜੀ, ਜਿਹੜੇ ਅ, ਕਹਿੰਦੇ ਨੇ ਅਹ ਸ਼ਹੀਦ ਸਿੰਘ ਹੁੰਦੇ ਨੇ ਨਾ।
ਹਾਂਜੀ, ਹਾਂਜੀ।
ਮਤਲਬ ਉਹਨਾਂ ਦੇ ਉੱਤੇ ਹੀ ਐ ਗੁਰਦੁਆਰਾ।
ਅੱਛਾ ਅੱਛਾ, ਨਹੀਂ ਨਹੀਂ ਕੋਈ ਨੀ ਆਪਾਂ ਉੱਥੇ ਮੱਥਾ ਟੇਕਾਂਗੇ। ਉੱਥੇ ਵੀ ਅਸੀਂ ਲੰਗਰ। ਉੱਥੇ ਛਕ ਲਾਂਗੇ। ਫੇਰ ਅਸੀਂ ਬਾਹਰ ਕੀ ਖਾਣ ਜਾਣਾ ਹਨਾ।
ਹਾਂਜੀ ਹਾਂਜੀ, ਉਹ ਤਾਂ ਚਲੋ ਉੱਥੇ ਜਾ ਕੇ ਵੇਖ ਲਾਂਗੇ।
ਹੁ, ਇੱਕ ਛੋਟਾ ਜਿਹਾ ਟ੍ਰਿਪ ਹੀ ਬਣ ਜੇਗਾ ਸਾਡਾ। ਇੱਕ, ਮਤਲਬ ਕੀ ਹਿਲ ਸਟੇਸ਼ਨ ਹੀ ਕਹਿ ਸਕਦੇ ਆ ਅਸੀਂ ਹਨਾ ਉਹ ਚੀਜ਼ ਨੂੰ ਤੇ ਹਾਂ ਹਿਲ ਸਟੇਸ਼ਨ ਦਾ ਟ੍ਰਿਪ ਹੀ ਬਣ ਗਿਆ। ਸਾਡਾ ਤੇ ਫਿਰ ਉਸ ਤੋਂ ਬਾਅਦ ਕਿੱਥੇ ਜਾਣਾ ਅਸੀਂ।
ਤੇ ਉਸ, ਤੋਂ ਬਾਅਦ ਸਾਡੀ ਦੇਖ ਲਾਂਗੇ ਵਾਪਸੀ ਕਰ ਲਾਂਗੇ ਵਾਪ, ਆਂਦੇ ਹੋਏ ਅਸੀਂ ਚੱਲਾਂਗੇ ਨਾਡਾ ਸਾਹਿਬ ਗੁਰਦੁਆਰੇ।
ਅੱਛਾ, ਅੱਛਾ ਹਾਂ, ਡਾ ਸਾਹਿਬ ਗੁਰਦੁਆਰੇ ਹਾਂ ਨਾਡਾ ਸਾਹਿਬ ਦਾ ਵੀ ਬਹੁਤ ਨਾਮ ਸੁਣਿਆ ਉੱਥੇ ਤਾਂ ਸਵੇਰੇ ਸਵੇਰੇ, ਤਿੰਨ ਚਾਰ ਵਜੇ ਜਾਓ ਤੇ ਬ੍ਰੈਡ ਚਮ ਦਾ ਲੰਗਰ ਮਿਲਦਾ ਉੱਥੇ ਬ੍ਰੈਡ। ਪਕੌੜੇ ਵੀ ਮਿਲਦੇ ਨੇ ਚਾਹ ਵੀ ਮਿਲਦੀ ਆ ਸਿੱਧੇ ਸਵੇਰੇ ਦੇਖੋ। ਉੱਥੇ ਸੰਗਤ ਬੜੀ ਹੁੰਦੀ ਐ ਨਾ ਇੱਕ ਰਸ਼ ਵੀ ਥੋੜ੍ਹਾ ਹੁੰਦਾ। ਵੀ ਪੈਰ ਰੱਖਣ ਦੀ ਵੀ ਜਗਾ ਨਹੀਂ ਹੁੰਦੀ।
ਹਾਂਜੀ ਚਲੋ ਅਸੀਂ ਤਾਂ ਦੇਖ ਲਾਂਗੇ। ਫੇਰ ਮੈਂ ਇਹ ਵੀ ਸੋਚ, ਜਿਵੇਂ ਸਾਡੇ ਕੋਲ ਜਿਆਦਾ ਟਾਈਮ ਬਚਿਆ ਤੇ ਅਸੀਂ ਹੋਰ ਅੱਗੇ ਚੱਲਾਂਗੇ। ਜਿਵੇਂ ਨਾ ਚੰਡੀਗੜ੍ਹ ਤੋਂ ਜਾਂਦੀ ਉੱਥੇ ਟ੍ਰੇਨ। ਸ਼ਿਮਲੇ ਜਾਂਦੀ ਐ ਉਹ ਟ੍ਰੇਨ। ਮਤਲਬ ਟੋਏ ਟ੍ਰੇਨ ਜਿਵੇਂ ਚੱਲਦੀ ਸੀ ਪੁਰਾਣੇ ਜ਼ਮਾਨੇ ਦੇ ਵਿੱਚ ਜਦੋਂ ਅੰਗਰੇਜ਼ ਹੁੰਦੇ ਸੀ। ਉਹ ਲੱਕੜ ਦੀਆਂ ਟ੍ਰੇਨਾਂ ਲੱਕੜ ਦੀਆਂ। ਓ ਚੱਲਦੀ ਆ ਟ੍ਰੇਨ ਚੰਡੀਗੜ੍ਹ ਤੋਂ ਸ਼ਿਮਲਾ ਚੱਲਦੀ ਆ। ਸ਼ਿਮਲਾ ਓ ਜਾਂਦੀ ਪਹਾੜਾਂ ਦੇ ਵਿਚੋਂ ਲੰਘਦੀ ਹੋਈ ਬਹੁਤ ਹੀ ਸੁੰਦਰ ਦ੍ਰਿਸ਼ ਦਿਖਾਉਂਦੀ ਹੈ। ਹੁੰਦਾ ਨਾ ਸਾਰਾ ਕੁਝ ਨਾ ਵੇਖਣ ਦਾ।
ਤੇ ਉਹਦੇ 'ਤੇ ਖਰਚ ਵੀ ਫਿਰ ਉਹਦੇ ਵਾਸਤੇ ਫਿਰ ਸਾਨੂੰ, ਜ਼ਿਆਦਾ ਦਿਨਾਂ ਦਾ ਟਰਿਪ ਬਣਾਣਾ ਪਏਗਾ। ਫਿਰ ਸਾਨੂੰ ਸ਼ਿਮਲੇ ਹੀ ਜਾਣਾ ਫਿਰ ਤੇ।
ਹਾਂਜੀ, ਮੈਂ ਉਹੀ ਤਾਂ ਕਹਿ ਰਿਹਾ ਹਾਂ। ਜੇ ਅਸੀਂ ਜਲਦੀ ਵਿਹਲੇ ਹੋ ਗਏ ਤੇ ਸਾਡਾ ਦਿਲ ਘਰੇ ਅੱਗੇ ਜਾਣ ਦਾ ਤਾਂ ਅਸੀਂ ਚੱਲਾਂਗੇ। ਟਿਕਟ ਜ਼ਿਆਦਾ ਮਹਿੰਗੀ ਨਹੀਂ ਹੁੰਦੀ ਡੇਢ ਸੌ ਰੁਪਏ ਦੀ ਟਿਕਟ ਇੱਕ ਬੰਦੇ ਦੀ।
ਆ, ਨਹੀਂ-ਨਹੀਂ ਫਿਰ ਤਾਂ ਠੀਕ ਐ। ਫਿਰ ਅਸੀਂ ਉਹਦੇ 'ਤੇ ਹੀ ਚੱਲਾਂਗੇ। ਸ਼ਿਮਲੇ ਵੀ ਘੁੰਮ ਕੇ ਆਜਾਗੇ। ਉੱਥੇ ਉੱਥੇ ਅਸੀਂ ਫਿਰ ਸ਼ਿਮਲੇ ਵੀ ਘੁੰਮਣ ਜਾਵਾਂਗੇ ਅੰਦਰ। ਕੀ ਸਿਰਫ਼ ਟ੍ਰੇਨ 'ਚ ਹੀ ਵਾਪਸ ਆ ਜਾਵਾਂਗੇ?
ਨਾ ਨਾ ਘੁੰਮਣ ਤਾਂ ਜਾਵਾਂਗੇ। ਪੂਰਾ ਸ਼ਿਮਲਾ ਘੁੰਮਾਂਗੇ ਮਾਲ ਰੋਡ ਵੀ ਆਰਾਮ ਨਾਲ ਦੇਖਾਂਗੇ ਜੀ।
ਅੱਛਾ ਜੀ, ਸ਼ਿਮਲੇ ਵਿੱਚ ਮਾਲ ਰੋਡ ਹੈਗੀ ਐ।
ਹਾਂ ਜੀ, ਹੈਗੀ ਆ। ਸ਼ਿਮਲੇ ਦੀ ਮਾਲ ਰੋਡ ਹੈ। ਸਾਰੇ ਲੋਕ ਉੱਥੇ ਹੀ ਜਾਂਦੇ ਨੇ। ਚਰਚ, ਵੀ ਹੈਗੀ ਆ ਇੱਕ,
ਅੱਛਾ,
ਹਾਂਜੀ,
ਨਹੀਂ, ਕੋਈ ਨੀ ਬਾਕੀ ਤੁਸੀਂ ਪਲੈਨ ਬਣਾਓ ਇੱਕ ਮੇਰੀ ਜਗ੍ਹਾ ਤੇ ਫਿਰ ਮੈਂ ਇੰਝ ਕਰਦੀ ਆ ਮੇਰੀ ਜਗ੍ਹਾ ਤੇ, ਤੁਸੀਂ ਤੁਹਾਡੀ ਗੱਡੀ 'ਚ ਹੀ ਆਜੇਗੀ। ਮੈਂ ਇੱਥੋਂ ਨਾ ਚਾਰ ਪੰਜ ਜਣਿਆਂ ਨੂੰ ਹੋਰ ਪੁੱਛਦੀ ਆ! ਦੇਖੋ ਤਿੰਨ ਗੱਡੀ। ਆਂ ਹੋ ਜਾਣਗੀਆਂ ਫਿਰ ਮੇਰੇ ਕੋਲ ਕਾਫ਼ੀ ਜਿਆਦਾ ਬੰਦੇ ਹੋ ਜਾਣਗੇ ਤਿੰਨ ਗੱਡੀਆਂ ਕਰਕੇ ਪੈਸੇ ਵੀ ਘੱਟ। ਲੈ ਲੈਣਗੇ ਟਰੈਵਲਰ ਆਲੇ। ਜਾਂ ਫਿਰ ਇੰਝ ਕਰਾਂਗੇ ਆਪਾਂ ਵੀ ਇੱਕ ਵੱਡਾ ਟ੍ਰੈਵਲਰ ਹੀ ਰੱਖ ਲਾ ਅਸੀਂ।
ਹਾਂਜੀ ਉੱਦਾਂ ਕਰ ਲਾਗੇ।
ਹੁੰ, ਜਿਹੜੀ ਉੱਨੀ-ਵੀਹ ਸੀਟਾਂ ਵਾਲੀ ਟਰੈਵਲਰ ਹੁੰਦੀ ਆ, ਉਹੀ ਰੱਖ ਲਾਗੇ ਚਲੋ, ਇੱਕੋ ਗੱਡੀ ਜਾਏਗੀ ਤੇ ਸਾਰੇ ਇਕੱਠੇ ਸਫ਼ਰ ਕਰਾਂਗੇ। ਵੀ ਸਾਰੇ ਪੈਸੇ ਰਲ-ਮਿਲ ਕੇ ਪਾ ਲਵਾਂਗੇ, ਆਰਾਮ ਨਾਲ ਇਹ ਸਾਰੀਆਂ ਥਾਵਾਂ ਘੁੰਮਣ ਜਾਵਾਂਗੇ।
ਹਾਂ ਜੀ, ਫਿਰ ਨਾ ਸਾਨੂੰ ਪਹਿਲਾਂ ਇਹ ਡਿਸਾਈਡ ਕਰਨਾ ਪਏਗਾ ਕਿ ਅਸੀਂ ਕਿੱਥੇ-ਕਿੱਥੇ ਜਾਣਾ ਹੈ। ਸ਼ਿਮਲੇ ਜਾਣਾ ਹੈ ਜਾਂ ਨਹੀਂ, ਇਹ ਪਹਿਲਾਂ ਹੀ ਡਿਸਾਈਡ ਕਰਨਾ ਪਏਗਾ, ਫਿਰ ਅਸੀਂ ਉਹਨੂੰ ਵੀ ਦੱਸ ਦੇਵਾਂਗੇ, ਤਾਂ ਉਹ ਵੀ ਉਸੇ ਹਿਸਾਬ ਨਾਲ ਪ੍ਰਬੰਧ ਕਰ ਲਵੇਗਾ। ਕੀ ਅਸੀਂ ਇੱਥੋਂ ਸਿਰਫ਼ ਚੰਡੀਗੜ੍ਹ ਹੀ ਜਾਣਾ ਹੈ?
ਹਾਂ ਜੀ, ਫਿਰ ਵਾਪਸ ਆਉਣਾ ਵੀ ਕਰ ਹੀ ਲਵਾਂਗੇ, ਜਿਵੇਂ ਵੀ ਹੋਵੇਗਾ, ਬਾਕੀ,
ਵਾਪਿਸ ਅਸੀ
ਕੋਈ, ਹਾਂ ਜੀ, ਨਹੀਂ ਕੋਈ ਨੀ, ਤਬਾਦਲਾ ਕਰ ਲਾਂਗੇ, ਬਾਕੀ ਮੈਂ ਨਾ ਉੱਥੇ! ਇੱਧਰ ਸਾਰਿਆਂ ਨੂੰ ਇਸ ਟੌਪਿਕ ਬਾਰੇ ਦੱਸ ਦਿੰਦੀ ਹਾਂ, ਕਿ ਅਸੀਂ ਘੁੰਮਣ ਵਾਸਤੇ ਕਿੱਥੇ-ਕਿੱਥੇ ਜਾਣਾ ਹੈ। ਫਿਰ ਜਿਵੇਂ ਵੀ ਹੋਵੇਗਾ, ਮੈਂ ਤੁਹਾਨੂੰ ਦੱਸ ਦਵਾਂਗੀ, ਹੈ ਨਾ।
ਠੀਕ ਹੈ ਜੀ, ਹਾਂ ਜੀ ਠੀਕ ਹੈ।
ਠੀਕ ਹੈ ਜੀ, ਓਕੇ ਜੀ, ਸਤਿ ਸ਼੍ਰੀ ਅਕਾਲ।